ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ?
ਬਸ ਵਧੀਆ, ਤੁਸੀਂ ਸੁਣਾਓ?
ਵਧੀਆ, ਵਧੀਆ ਹੋਰ ਕੀ ਹੋ ਰਿਆ ਸੀਗਾ।
ਕੁਛ ਨੀ ਬਸ ਬੈਠੇ ਸੀ, ਵੇਖ ਰੇ ਸੀ ਫਿਰ ਕੀ ਐ, ਨਾ ਅੱਜ ਕੱਲ ਤੇ ਉਹੀ ਨਿਊਜ਼ ਪਾਰਟ ਦੇਖ ਰਹੇ ਸੀ, ਬਹਿ ਕੇ ਕਿ ਕਿਵੇਂ ਅ ਪ੍ਰਾਈਵੇਟ ਸੈਕਟਰ ਦੇ ਵਿੱਚ ਕਿੰਨੇ ਲੇ ਆਫ ਹੋ ਰਹੇ, ਨੇ ਲੋਕਾਂ ਨੂੰ ਕੱਢੀ ਜਾ ਰੇ ਨੇ। ਤੇ ਓਹੀ ਸੀ ਕਿ ਕਿੰਨੀ ਖਤਰੇ ਚ ਆ ਗਈ ਐ ਨੌਕਰੀ ਕਿ ਹੁਣ ਏ ਆਈ ਨੇ ਇੰਨਾ ਲੈ ਲਿਆ ਐ, ਕਿ ਬਿਲਕੁਲ ਈ ਬੜਾ ਪਰੇਸ਼ਾਨ ਐ ਆਮ ਆਦਮੀ।
ਇਦਾਂ ਤਾਂ ਹੈਗਾ ਈ ਐ ਅੱਜ ਕਲ ਕਿਉਕਿ ਪ੍ਰਾਈਵੇਟ ਜੋਬ 'ਚ ਪਤਾ ਕੀ ਐ ਘੱਟ ਉਹਦੇ ਅੰਦਰ ਅ ਤੁਹਾਡੇ ਜੋਬ ਦੇ ਅੰਦਰ ਪੈਸੇ ਘੱਟ ਦੇ ਕੇ ਨਾ ਪੇ ਘੱਟ ਦੇ ਕੇ। ਨਿਊ ਬੱਚੇ ਰੱਖੇ ਜਾ ਰੇ ਐ। ਜਿਨੇ ਵੀ ਪੁਰਾਣੇ ਹੈਗੇ ਆ ਐਕਸਪੀਰੀਅੰਸ ਹੈਗੇ ਆ ਓ ਉਹਨਾਂ ਨੂੰ ਕੱਢ ਰੇ ਆ। ਕਿਉਂਕਿ ਉਹਨਾਂ ਨੂੰ ਆਪਣੀ ਬਚਤ, ਕਰਨ ਵਾਸਤੇ ਘੱਟ ਤੋਂ ਘੱਟ ਪੈਸੇ ਵਾਸਤੇ ਉਹ ਲੈ ਰੇ ਆ। ਕਿਉਂਕਿ ਵਿੱਚ ਤੇ ਏ ਆਈ ਤੇ ਆ ਈ ਗਿਆ।
ਹਾਂਜੀ। ਹਾਂਜੀ, ਪੈਸੇ ਤੇ ਘੱਟ ਨੀ ਪੈਸੇ ਸ ਸੈਲਰੀ ਤੇ ਅੱਛੀ ਦੇ ਰੇ ਨੇ। ਲੇਕਿਨ ਏ ਥੋੜਾ ਜਿਹਾ ਜਿਹੜਾ ਅ ਮਹਿੰਗਾਈ ਵੱਧ ਗਈ ਐ ਨਾ ਓਸ, ਕਰਕੇ ਇਹ ਲੋਕ ਕ ਅਹ ਲੋਕਾ ਨੂੰ ਕੱਢੀ ਜਾ ਰੇ ਨੇ ਕਿਉਂਕਿ ਹੁਣ ਕੀ ਐ ਨਾ। ਜਦੋ ਉਮਰ ਵੀ ਹੋ ਜਾਦੀ ਐ ਤੇ ਸੋਚ ਰਹੇ ਨੇ ਕਿ ਜਿਹੜੇ ਜ਼ਿਆਦਾ ਐਕਸਪੀਰੀਅੰਸ ਵਾਲੇ ਉਹਨਾਂ ਨੂੰ ਜ਼ਿਆਦਾ ਪੈਸੇ। ਅਹ ਦੇਣੇ ਪੈਣਗੇ ਉਹਨਾ ਨੂੰ ਇਨਕਰੀਮੈਂਟ ਦੇਣਾ ਪਏਗਾ ਇਨਕਰੀਮੈਂਟ ਨਾ। ਦੇਣ ਦੇ ਚੱਕਰ 'ਚ ਉਹਨਾਂ ਨੇ ਕੀ ਕੀਤਾ ਨਏ ਨਏ ਲੋਕਾ ਨੂੰ ਹਾਇਰ ਤੇ ਕਰ ਰੇ ਨੇ। ਭੇੜ ਚਾਲ ਨੂੰ ਹਾਇਰ ਕਰੀ ਜਾ ਰੇ ਨੇ ਲੋਕਾ ਨੂੰ ਨਏ ਨਏ ਬੱਚਿਆਂ ਨੂੰ ਫਰੈਸ਼ਰਸ ਨੂੰ। ਲੇਕਿਨ ਫਾਇਦਾ ਨੀ ਐ ਨਾ ਉਹਨਾਂ ਨੂੰ ਤੇ ਕੰਮ ਦਾ ਐਕਸਪੀਰੀਅੰਸ ਨੀ ਐ। ਜਿਹਨਾ ਨੂੰ ਐਕਸਪੀਰੀਸ ਜਾਂ ਤੇ ਤੁਸੀਂ ਉਹਨਾਂ ਨੂੰ ਰੱਖ ਕੇ ਕੰਮ ਕਰਾਓ। ਬਸ ਉਹੀ ਥੋੜਾ ਜਾ ਨਿਊਜ਼ ਵਗੈਰਾ ਦੇਖ ਰੇ ਸੀ। ਤੇ ਮਤਲਬ ਸੁੰਨ ਕੇ ਹਜ਼ਾਰ ਹਜ਼ਾਰ ਈ ਲੋਕੀ ਕੱ ਕੱਢ ਦਿੱਤੇ ਨੇ।
ਹੋ ਰਿਹਾ ਏਦਾਂ ਹੋ ਰਿਆ।
ਹਾਂਜੀ
ਹਾਂਜੀ ਕਿਉਂਕਿ ਗੌਰਮੈਂਟ ਜੋਬ ਸਹੀ ਸੀਗਾ ਪਹਿਲਾ ਜਿਦਾ ਫਿਕਸ ਟਾਈਮਿੰਗ ਵਗੈਰਾ ਸਭ ਹੁੰਦੀ ਸੀਗੇ ਸੀ, ਹਾਂ ਇਨੇ ਸਾਲ ਤੱਕ- ਤੁਸੀ ਕਮ ਕਰਨਾ ਐ। ਉਹਦੇ ਬਾਅਦ ਤੁਹਾਡਾ- ਤਾਂ ਪੈਨਸ਼ਨ ਵਗੈਰਾ ਸਭ ਲਗਦੀ ਹੈ। ਠੀਕ ਹੈ, ਉਤੋਂ ਦੀ ਜਿਦਾ ਕਈਆਂ ਦੀ ਗੌਰਮੈਟ ਜੋਬ- ਜਿਦਾ ਹੁੰਦੇ ਆ ਕਿਸੇ ਦਾ ਮੈਡੀਕਲ ਦਾ ਬਣਿਆ ਹੋਇਆ, ਹੈਨਾ ਇਹ ਸਭ- ਅਛੇ ਈ ਰਹਿੰਦਾ ਮੈਡੀਕਲ ਮੇਰੇ ਹਿਸਾਬ ਨਾਲ- ਗੌਰੌਰਮੈਂਟ ਜੋਬ ਅਛਾ ਕਮ ਕਰਦੀ ਹੈ, ਪ੍ਰਾਈਵੇਟ ਜੋਬ ਦੇ ਇਲਾਵਾ-
ਹਾਂਜੀ- ਹਾਂਜੀ ਉਹ ਤੇ ਹੈ, ਲੇਕਿਨ ਕੀ ਗੱਲ ਹੈ ਨਾ, ਕਿ ਦੇਖੋ ਗਵਰਮੈਂਟ ਜੋਬ ਪਹਿਲਾ ਮਿਲਣੀ ਆਸਾਨ ਸੀ। ਪਹਿਲਾਂ ਪੇਪਰ ਵੀ ਇਨੇ ਟੱਫ ਨਹੀ ਹੁੰਦੇ ਸੀ। ਤੇ ਹੁਣ ਗਵਰਮੈਂਟ ਜੋਬ ਦੇ ਪੇਪਰ ਵੀ ਇਨੇ ਜਿਆਦਾ ਟੱਫ ਹੋ ਗਏ ਨੇ- ਕਿ ਕੀ ਕਹੀਏ ਇਨੇ ਟਫ- ਹੋ ਗਏ ਨੇ ਕਿ ਪੇਪਰ ਕੱਢਣ ਵਾਸਤੇ ਵੀ ਸਿੰਪਲ ਜੇਆ ਮਤਲਬ- ਤੁਸੀ ਪੇਪਰ ਕੱ ਜੀਰੋ- ਜੀਰੋ- ਜ਼ੀਰੋ ਪੁਇੰਟ ਫਾਈਵ ਨੰਬਰ ਤੋਂ ਹੀ ਰਹਿ ਜਾਦੇ ਹੋ। ਤੇ ਕੰਪਫ ਕੰਪੀਟੀਸ਼ਨ ਬਹੁਤ ਜਿਆਦਾ ਹੋ ਗਿਆ ਹੈ। ਤੇ ਇਹਨਾ ਨੇ ਅਹ ਗਵਰਮੈਂਟ ਦੇ ਪੇਪਰ ਜਿਹੜੇ ਨੇ ਨਾ- ਜਿਵੇ ਤੁਸੀ ਐਲ ਆਈ ਸੀ ਦਾ ਕਹਿ ਲੋ, ਐਸ ਬੀ ਆਈ ਬੈਂਕ ਦਾ ਕਹਿ ਲੋ ਬੈਂਕ ਦੇ ਹੀ ਪੇਪਰ ਕਹਿ ਲੋ- ਅ ਗਵਰਮੈਂਟ ਦੇ ਜਿਹੜੇ ਹੈਗੇ ਨੇ ਉਹ ਬੜੇ- ਟਫ ਹੋ ਗਏ ਨੇ, ਜਨਰਲ ਕੈਟੇਗਰੀ ਵਾਸਤੇ ਤੇ ਬਹੁਤ ਹੀ ਜ਼ਿਆਦਾ ਟਫ- ਟਫ ਐ, ਬਹੁਤ ਜ਼ਿਆਦਾ ਕਮਪਟੀਸ਼ਨ ਹੋ ਗਯਾ।
ਪ੍ਰਾਈਵੇਟ 'ਚ ਵੀ ਹੈਗਾ ਇਦਾ, ਪਰ ਫੈਸਿਲਿਟੀ ਜਿਆਦਾ ਨਾ ਗੌਰਮੈਂਟ ਜਿਆਦਾ- ਫੈਸਲਿਟੀ ਦੇਦੇ ਆ ਹਰ ਇਕ ਸਾਈਡ 'ਚ ਜਿਦਾ ਉਹ- ਤੁਹਾਡਾ ਹਰ ਮਹੀਨੇ ਹਰ ਸਾਲ ਤੁਹਾਨੂੰ ਜਿਦਾਂ ਕਿਤੇ ਕਿ ਤੂੰ- ਘੁੰਮਣ ਵਗੈਰਾ ਜਾਣਾ ਹੈ, ਟਰੈਵਲਿੰਗ ਦਾ ਉਹ ਪੈਸੇ ਮਿਲਦੇ ਤੁਹਾਨੂੰ ਉਧਰੋਂ ਦੀ- ਤੇ- ਮੈਡੀਕਲ ਦਾ ਮਿਲਦਾ ਹੈ, ਕੈਨਟੀਨ ਵਗੈਰਾ ਹਾਂ। ਗੌਰਮ ਬਹੁਤ ਜਿਆਦਾ ਫਾਇਦਾ ਮੇਰੇ ਹਿਸਾਬ ਨਾਲ ਤੇ ਕਿ ਦੇਖੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਇੱਕ ਏਜ ਦੇ ਬਾਅਦ, ਤੇ ਉਹਦੀ ਇੱਕ ਪੈਨਸ਼ਨ ਲੱਗ ਜਾਂਦੀ ਹੈ ਹੈਨਾ ਪ੍ਰਾਈਵੇਟ ਚ ਇਹ ਚੀਜ਼ਾਂ ਨਹੀਂ ਹੈ ਮੇਨ ਗੌਰੌਰਮੈਂਟ ਦੇ ਅੰਦਰ ਕੀ ਹੈ ਸੇਵਿੰਗ ਦਾ ਕੰਮ ਜ਼ਿਆਦਾ ਹੁੰਦਾ ਹੈ, ਕਿ ਬੰਦੇ ਦੇ ਇੱਕ ਤਰ੍ਹਾਂ ਤੋਂ ਪੈਨਸ਼ਨ ਉਹਦੀ ਸੇਵਿੰਗ ਦਾ ਕੰਮ ਕਰਦੀ ਹੈ, ਪਰ ਪ੍ਰਾਈਵੇਟ
ਹਾਂਜੀ ਹਾਂਜੀ ਉਹ ਤੇ ਹੈ ਲੇਕਿਨ ਗੱਲ ਉੱਥੇ ਹੀ ਆ ਗਈ ਨਾ, ਕਿ ਤੁਹਾਨੂੰ ਅ ਪ੍ਰਾਈਵੇਟ ਗਵਰਮੈਂਟ ਜੋਬ ਵਾਸਤੇ ਬਹੁਤ ਮਿਹਨਤ ਕਰਕੇ ਪੇਪਰ ਵੀ ਦੇਣੇ ਪੈਣੇ ਨਾ ਫਿਰ ਪਰ ਨਹੀਂ ਅੱਜ ਕੱਲ੍ਹ ਨਿਕਲ ਪਾ ਰਹੇ ਨੇ, ਕਿਉਂਕਿ ਕੋਂਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ
ਕੰਪੀ
ਕਮ ਪੇਪਰ ਵੀ ਨਾਲੇ ਟਫ ਹੋ ਗਏ ਨੇ, ਬਹੁਤ ਹੈ ਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਹੈ, ਉਸ ਕਰਕੇ ਕੋਂਪੀਟੀਸ਼ਨ ਵੀ ਵੱਧ ਗਿਆ ਹੈ ਮਾਰਜਨ ਵੀ ਇਹਨਾਂ ਨੇ ਵਧਾ ਦਿਤਾ ਹੈ ਜਿਹੜਾ ਹੈ ਕੱਟ ਔਫ ਕਰਦੇ ਨੇ ਕਿ ਇਸਟੀਕਲਰ ਕਟ ਔਫ ਤੇ ਤੁਹਾਨੂੰ ਗਵਰਮੈਂਟ ਜੋਬ ਮਿਲੇਗੀ ਨਾਲੇ ਪਹਿਲਾਂ ਕੀ ਸੀ ਪੇਪਰ ਦੋ ਇੰਟਰਵਿਊ ਦੋ ਤੇ ਤੁਹਾਨੂੰ ਗਵਰਮੈਂਟ ਜੋਬ ਮਿਲ ਜਾਂਦੀ ਸੀ, ਹੁਣ ਕੀ ਹੈ, ਪਹਿਲਾਂ ਇੱਕ ਇਕ ਰਾਂਉਡ ਕਲੀਅਰ ਕਰੋ, ਫਿਰ ਦੂਜਾ ਰਾਊਂਡ ਕਲੀਅਰ ਕਰੋ, ਫਿਰ ਤੁਸੀਂ ਇੰਟਰਵਿਊ ਕਲੀਅਰ ਕਰੋ, ਫਿਰ ਤੁਸੀਂ ਮੈਡੀਕਲ ਕਲ ਕਲੀਅਰ ਕਰੋ, ਬਹੁਤ ਸਾਰੀ ਅ ਪ੍ਰੋਸੀਜਰ ਹੋ ਗਏ ਨੇ ਤੇ ਓਹਦੇ ਕਰਕੇ ਬੋਤ ਸਾਰੇ ਬੱਚੇ ਕੁਛ ਨਹੀਂ ਤੇ ਹੁਣ ਮੈਡੀਕਲ ਚ ਨਿਕਲ ਜਾਂਦੇ ਨੇ, ਕੁਛ ਨਹੀਂ ਤੇ ਇੰਟਰਵਿਊ ਰਾਊਂਡ ਤੇ ਨਿਕਲ ਜਾਂਦੇ ਨੇ। ਤੇ ਗੌਰਮੈਂਟ ਜੋਬ ਮਿਲਣਾ ਵੀ ਤਾਂ ਸੌਖੀ ਨੀ ਹੈ, ਓ ਕੈਹ ਲੋੋ ਹੁਣ ਅ ਮੇਹਨਤ ਦੇ ਨਾਲ-ਨਾਲ ਗਵੌਰਮੈਂਟ ਜੋਬ ਨੂੰ ਹਾਸਿਲ ਕਰਨ ਵਾਸਤੇ ਕਿਸਮਤ ਦਾ ਵੀ ਖੇਲ ਹੈਗਾ ਹੈ। ਪ੍ਰਾਈਵੇਟ ਬੱਚੇ ਏਸ ਕਰਕੇ ਜ਼ਿਆਦਾ ਕਰ ਲੈਣੇ ਨੇ। ਕਿਉਂਕਿ ਪ੍ਰਾਈਵੇਟ ਚ ਬਸ ਇੰਟਰਵਿਊ ਦੇਣਾ ਹੈ। ਤੁਸੀਂ ਇੱਕ ਕਿ ਇੱਕ ਰਿਟਨ ਪੇਪਰ ਦੇ ਹਾਂਜੀ।